ਹੈਲੋ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
ਕੀ ਹਾਲ -ਚਾਲ ਹੈ
ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਕਿੱਦਾਂ ਸੀ।
ਸਭ ਵਧੀਆ ਜੀ
ਹਾਂਜੀ
ਬਸ ਬੈਠੇ ਸੀ, ਮੈਂ ਕਿਹਾ ਸੋਚੀਏ, ਪੁੱਛੀਏ ਤੁਹਾਡੇ ਕੋਲੋਂ ਐਜੂਕੇਸ਼ਨ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਐਜੂਕੇਸ਼ਨ ਕਿਉਂ ਜ਼ਰੂਰੀ ਅੱਜ ਦੇ ਟਾਈਮ ਤੇ
ਹਾਂਜੀ, ਹਾਂਜੀ
ਹਮ, ਹਮ
ਨਹੀਂ ਮਤਲਬ ਐਜੂਕੇਸ਼ਨ ਦਾ ਤਾਂ ਦੇਖੋ, ਮੇਨ ਰੋਲ ਹੀ ਹੈਗਾ ਆਪਣਾ ਲਾਈਫ 'ਚ
ਹਾਂ- ਹਾਂ
ਜਿਧਰੋਂ ਬੰਦਾ ਕੁਛ ਸਿੱਖਦਾ ਆਪਣੀ ਲਾਈਫ 'ਚ, ਪੂਰੀ ਆਪਣੇ ਸ਼ੁਰੂ ਤੋਂ ਲੈ ਕੇ ਛੋਟੇ ਹੁੰਦੇ ਸ਼ੁਰੂ ਤੋਂ ਲੈ ਕੇ ਆਪਣੀ ਪੂਰੇ, ਅਠਾਰਾਂ ਸਾਲ ਦੀ ਉਮਰ ਤੱਕ, ਪਹਿਲੇ ਉਸ ਸਕੂਲ ਤੋਂ ਸਿੱਖਦਾ, ਫਿਰ ਆਪਣਾ ਕੋਲਜ ਜਾ ਕੇ ਜਿਹੜੇ ਸਕੂਲ ਚ ਦੱਸਿਆ ਹੁੰਦਾ ਨਾ ਕਿ ਬਈ ਕੋਲੇਜ 'ਚ ਤੁਹਾਨੂੰ ਆਪਣੇ ਆਪ ਹੁਣ ਕੁਝ, ਆਪਣੀ ਲਾਈਫ 'ਚ ਕੁਝ ਕਰਨਾ ਪੈਣਾ, ਕਿਉਂਕਿ ਸਕੂਲ ਤੱਕ ਤੇ ਦੇਖੋ, ਮੈਡਮਾਂ ਸਾਨੂੰ ਸਮਝਾਉਂਦੀਆਂ, ਕਰਾਉਦੀਆਂ ਹੈ ਤੁਹਾਨੂੰ ਬਲੈਕ ਬੋਰਡ ਤੋਂ ਉਤਾਰਣ ਨੂੰ ਕਹਿੰਦੀਆ, ਤੁਹਾਨੂੰ ਆਪਣਾ ਟੈਸਟ ਵਗੈਰਾ ਲੈਂਦੀਆ, ਤੇ ਕੋਲਜ ਵਿੱਚ ਆਪਣਾ ਆ- ਕਿ ਬਈ ਤੁਹਾਨੂੰ ਖੁੱਦ ਨੂੰ ਕੁਛ ਕਰਨਾ ਪੈਣਾ, ਹੁਣ ਮਤਲਬ ਆਪਣੀ ਲਾਈਫ 'ਚ ਤੁਹਾਨੂੰ ਮੈਡਮਾ ਇਹ ਨਹੀ ਕਹਿਣਗੀਆ ਵੀ ਤੁਸੀਂ ਬਲੈਕ ਬੋਰਡ ਤੋਂ ਉਤਾਰਿਆ, ਨਹੀਂ ਉਤਾਰਿਆ ਤੁਸੀਂ ਆਪਣਾ ਸਟੱਡੀ ਕਰ ਰਹੇ ਹੋ ਨਹੀਂ ਕਰ ਰਹੇ, ਇਹ ਹੁਣ ਤੁਹਾਡੇ ਉੱਪਰ ਆ ਜਾਂਦਾ ਹੈ ਸਭ ਕੁਛ, ਮਤਲਬ ਹੁਣ ਤੁਸੀਂ ਆਪਣਾ ਸੀਨੀਅਰ ਬਣ ਜਾਂਦੇ ਕੋਲਜ ਜਾ ਕੇ ਜੂਨੀਅਰ ਨਹੀਂ ਰਹਿੰਦੇ
ਹਮ -ਹਮ
ਤੇ ਐਜੂਕੇਸ਼ਨ ਇਹ ਵੀ ਹੈ ਕਿ ਬਈ, ਹਰ ਬੰਦੇ ਦੀ ਜ਼ਰੂਰੀ ਹੈਗੀ ਹੈ ਉਹ ਜਿਹੜੀ, ਉਹਦੀ ਪਰਸਨੈਲਿਟੀ ਡਿਵੈਲਪਮੈਂਟ ਹੈ ਜਾਂ ਉਹਦੀ ਕੋਮਿਊਨੀਕੇਸ਼ਨ ਸਕਿੱਲਸ ਹੈ, ਜਾਂ ਉਹਦੇ ਬੋਲਣ ਦਾ ਤਰੀਕਾ, ਉੱਠਣ- ਬਹਿਣ ਦਾ ਤਰੀਕਾ ਜਿਹੜੀ ਆ ਨਾ, ਉਹ ਮੇਰੇ ਖਿਆਲ ਐਜੂਕੇਸ਼ਨ 'ਚ ਮੇਨ ਰੋਲ ਹੁੰਦਾ ਹੈ
ਮੈਨੂੰ ਲੱਗਦਾ ਕਿ ਪਹਿਲਾ ਐਜੂਕੇਸ਼ਨ ਜੋ ਹੈ ਨਾ, ਇਨਸਾਨ ਘਰੋਂ ਸਟਾਰਟ ਕਰਦਾ ਆਪਣੇ ਬਚਪਨ ਤੋਂ ਛੋਟੇ ਹੁੰਦੇ, ਸਕੂਲ ਜਾਨ ਤੋਂ ਵੀ ਪਹਿਲੇ ਜੋ ਪੇਰੈਂਟਸ ਹੈ ਨਾ, ਉਹ ਸਭ ਤੋਂ ਪਹਿਲੇ ਟੀਚਰ ਹੁੰਦੇ ਆ ਬੱਚੇ ਦੇ
ਬਿਲਕੁਲ -ਬਿਲਕੁਲ
ਬੱਚੇ ਨੂੰ ਉਹ ਸ਼ੁਰੂਆਤ ਕਰਦੇ, ਦੱਸਣਾ, ਸਿਖਾਉਣਾ ਕੀ ਤੁਹਾਡੇ ਲਈ ਅੱਛਾ ਹੈ, ਕੀ ਤੁਹਾਡੇ ਲਈ ਬੁਰਾ ਹੈ। ਉਸ ਤੋਂ ਬਾਅਦ ਸਕੂਲਿੰਗ ਦਾ ਰੋਲ ਆਉਂਦਾ ਹੈ, ਸਕੂਲ 'ਚ ਬੱਚੇ ਜਾ ਕੇ ਐਜੂਕੇਸ਼ਨ ਲੈਂਦੇ ਆ, ਸਿੱਖਦੇ ਹੈ ਨਵੀਂ ਟੈਕਨੋਲੋਜੀ ਦੇ ਬਾਰੇ ਸਿੱਖਦੇ ਹੈ ਹਨਾ, ਲਾਈਫ ਦੇ ਬਾਰੇ ਸਿੱਖਦੇ ਆ, ਸਕਿੱਲ ਸਿੱਖਦੇ ਆ, ਸਕੂਲ ਦੇ ਵਿੱਚ ਜਾ ਕੇ, ਬੱਚਿਆਂ ਦੇ ਨਾਲ ਉੱਠਣਾ ਬੈਠਣਾ ਸਿੱਖਦੇ ਹੈ, ਸੋਸ਼ਲ ਹੋਣਾ ਸਿੱਖਦੇ ਹੈ
ਬਿਲਕੁਲ- ਬਿਲਕੁਲ
ਹਨਾ ਫਿਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਬੋਲਿਆ ਕੋਲਜ ਦੀ ਲਾਈਫ ਆ ਜਾਂਦੀ ਹੈ ਬੱਚੇ ਦੀ ਕੋਲਜ 'ਚ ਪਹੁੰਚ ਜਾਂਦੇ ਐ। ਬੱਚੇ ਆਪਣੀ ਅਲੱਗ-ਅਲੱਗ ਸਟਰੀਮਜ, ਸਟਰੀਮ ਡਿਸਾਈਡ ਕਰਦੇ ਆ ਉਸ ਹਿਸਾਬ ਨਾਲ ਆਪਣੇ ਆਪਨੇ ਕੋਰਸ ਕਰਦੇ ਅੱਗੇ ਉਸ ਤੋਂ ਬਾਅਦ ਬੰਦਾ ਆਪਣੀ ਜੋਬ ਦੀ ਤਰਫ਼ ਚਲਾ ਜਾਂਦਾ ਮਤਲਬ ਐਜੂਕੇਸ਼ਨ ਮੈਨੂੰ ਲੱਗਦਾ ਕਿ ਸਾਰਾ ਲਾਈਫ ਟਾਈਮ ਅਗਰ ਤੁਸੀਂ ਲੈਂਦੇ ਰਹੋ ਤਾਂ ਐਜੂਕੇਸ਼ਨ ਤੁਹਾਨੂੰ ਖਤਮ ਹੀ ਨਹੀਂ ਹੁੰਦੀ ਚਾਹੇ ਤੁਸੀਂ ਬੁੱਢੇ ਵੀ ਹੋ ਜਾ ਤਦ ਵੀ ਤੁਸੀਂ ਐਜੂਕੇਸ਼ਨ ਕਰ ਸਕਦੇ ਹੋ ਆਪਣਾ। ਇੰਨਾ ਕੁਛ ਹੈ ਸਿੱਖਣ ਲਈ, ਪੜ੍ਹਨ ਲਈ।
ਇੱਕ ਸਿੱਖਣ ਦੀ ਸਕਿੱਲ ਹੁੰਦੀ ਹੈ, ਸਿੱਖਦਾ ਤੇ ਬੰਦਾ ਦੇਖ ਹਰ ਆਪਣੇ ਲਾਈਫ ਦੇ ਹਰ ਫੇਸ ਚ ਹੈਗਾ ਮੰਨ ਲਓ ਤੁਹਾਨੂੰ ਤੁਹਾਡੇ ਬਿਜਨਸ ਨੁਕਸਾਨ ਹੋ ਗਿਆ ਹੁਣ ਐ ਥੋੜੀ ਤੁਸੀਂ ਆਪਣਾ ਬਿਜਨਸ ਬੰਦ ਕਰ ਦੋ ਤੁਸੀਂ ਉੱਥੇ ਆਪਣਾ ਗਰੋ ਕਿਵੇਂ ਕਰਨਾ ਉਹ ਵੀ ਤਾਂ ਸਿੱਖੋਗੇ ਨਾ। ਤੁਹਾਨੂੰ ਦਿਮਾਗ ਚਾਈ ਵਗੈਰਾ ਆਣਗੇ ਉਹ ਵੀ ਤਾਂ ਤੁਸੀਂ ਰੀ ਯੂਜ ਕਰੋਗੇ ਤੁਸੀਂ ਨਵੇਂ-ਨਵੇਂ ਆਈਡੀਆ ਯੂਜ ਕਰੋਗੇ ਨਵੀਂ-ਨਵੀਂ ਫਿਰ ਫੇਸੀਸ ਆਣਗੇ
ਹੂੰ-ਹੂੰ
ਮੇਰੇ ਖਿਆਲ ਆਇਆ ਕਿ ਬੰਦਾ ਜਿਹੜਾ ਠੋਕਰ ਖਾਂਦਾ ਨਾ ਉਹਨੂੰ ਜ਼ਿਆਦਾ ਸਿੱਖਦਾ ਉਹ ਬੰਦਾ, ਕਿ ਬਈ ਇਹ ਚੀਜ਼ ਉਹ ਜਾਂ ਚੀਜ਼ ਤੋਂ ਉੱਪਰ ਕਿਵੇਂ ਜਾਈਏ ਇਹ ਚੀਜ਼ ਨੀਚੇ ਲੈ ਜੇਗੀ ਨਹੀ ਤੇ ਸਾਨੂੰ।
ਹੂੰ ਬਿਲਕੁਲ ਐਜੂਕੇਸ਼ਨ ਨੀ ਮੈਨੂੰ ਲੱਗਦਾ ਹੈ ਜੋ ਆਪ ਨੂੰ ਸਮਾਰਟ ਬਣਾ ਸਕਦਾ ਹੈ ਦੁਨੀਆਂ ਦੇ ਨਾਲ ਬਰਾਬਰ ਖੜਾ ਕਰ ਸਕਦਾ ਹੈ, ਔਰ ਮੇਖੋ ਗੌਰਰਮੈਂਟ ਦਾ ਕਾਫੀ ਇਸ ਲਿਸਟ ਸਟੈਪ ਚੁੱਕਦੀ ਹੈ, ਕਿ ਚੌਦਾਂ ਸਾਲ ਤੱਕ ਹਰ ਬੱਚੇ ਨੂੰ ਕੰਪਲਸਰੀ ਹੈ, ਪੜ੍ਹਨਾ ਹੀ ਚਾਹੀਦਾ ਹੈ ਈਵਨਿੰਗ ਸਕੂਲ ਵੀ ਸਟਾਰਟ ਕਰਦੀ ਹੈ ਮੋਰਨਿੰਗ ਸਕੂਲ ਵੀ ਹੁੰਦੇ ਨੇ। ਜੋ ਨਹੀਂ ਪੜ੍ਹ ਸਕਦੇ ਗੌਰਮੈਂਟ ਸਕੂਲ ਵੀ ਉਹਨਾਂ ਲਈ ਸਟਾਰਟ ਹੁੰਦੇ ਹੈ ਕਿ ਚਲੋ ਤੁਸੀਂ ਫੀਸ ਜ਼ਿਆਦਾ ਨਹੀਂ ਪੇ ਕਰ ਸਕਦੇ। ਤਾਂ ਗੌਰਰਮੈਂਟ ਐਜੂਕੇਸ਼ਨ ਲੈ ਸਕਦੇ ਹੈ ਹਨਾ। ਅੱਜਕੱਲ ਤਾਂ ਗੌਰਮਿੰਟ ਸਕੂਲ ਦੇਖੋ ਕਿੰਨੇ ਬਦਲ ਗਏ ਪਹਿਲੇ ਨਾਲੋਂ। ਗੌਰਮੈਂਟ ਸਕੂਲ ਤੋਂ ਬੱਚੇ ਪੜ੍ਹ ਕੇ ਬੱਚੇ ਕਿੰਨੀ-ਕਿੰਨੀ ਵੱਡੀ ਹਾਇਰ, ਹਾਂਜੀ ਹਾਇਰ ਪੋਸਟ ਤੇ ਲੱਗ ਜਾਂਦੇ ਐ।
ਮਤਲਬ ਸੈਂਟਰਲ ਬੋਰਡ 'ਚ ਆ ਗਿਆ ਨਾ ਗੌਰਮੈਂਟ ਕੋਲ ਵੀ ਗਵੌਰਮੈਂਟ ਨੇ ਨਵਾਂ ਰੂਲ ਪਾਸ ਕੀਤਾ ਸੀਗਾ ਤੇ ਮਤਲਬ ਫੀਸ ਹੈ ਉਹਦੀ ਨੋਰਮਲ ਹੀ ਹੁੰਦੀ ਹੈ ਮੰਨ ਲਓ ਕੋਈ ਮਿਡਲ ਕਲਾਸ ਦਾ ਬੰਦਾ ਹੁੰਦਾ ਹੈ ਉਸ ਤੋਂ ਵੀ ਮਤਲਬ ਨੀ ਨੀਚੀ ਫੈਮਿਲੀ ਦਾ ਬੰਦਾ ਹੁੰਦਾ ਜਿਹੜੇ, ਆਪਣਾ ਪੂਅਰ ਫੈਮਿਲੀ ਦੇ ਉਹ ਪੜ੍ਹ ਨਹੀਂ ਸਕਦੇ ਉਹਨੂੰ ਮਤਲਬ ਆਪਣਾ ਪੜ੍ਹਾ ਨੀ ਸਕਦੇ ਪੇਰੈਂਟਸ ਵਗੈਰਾ। ਤੇ ਗੌਰਮੈਂਟ ਦਾ ਇਹ ਵੀ ਰੂਲ ਬਹੁਤ ਵਧੀਆ ਹੈਗਾ। ਉਹਨਾਂ ਨੂੰ ਉਹਨਾਂ ਦੀ ਮਤਲਬ ਜਿਹੜੀ ਫੀਸ ਹੈ ਪੂਰੀ ਸਾਲ ਬਾਅਦ ਵਾਪਸ ਵੀ ਆ ਜਾਂਦੀ ਆ।
ਜੀ ਜੀ ਜੀ ਜੀ। ਔਰ ਬਥੇਰਾ ਫੈਸਿਲਿਟੀ ਦਿੰਦੇ ਆ ਮਿਡ ਡੇ ਮੀਲ ਹੋ ਗਿਆ, ਯੂਨੀਫਾਰਮ ਹੋ ਗਈ, ਬੁਕਸ ਵਗੈਰਾ ਹੋ ਗਈ। ਗੋਰਮੇਟੰ ਸਬ ੲਵਲੇਬਲ ਕਰਦੀ ਹੈ ਗੌਰਮੈਂਟ ਸਭ ਅਵੈਲੇਵਲ ਕਰਾਂਦੀ ਐ ਬੱਚਿਆਂ ਨੂੰ ਫਰੀ- ਆਫ ਕੋਸਟ ਹੈ ਨਾ ਕੁਛ ਵੀ ਤਹਾਨੁ ਪੇ ਨੀ ਕਰਨਾ ੳਦੇ ਲਈ ਔਰ ਉਹਦੇ ਇਲਾਵਾ, ਕਾਲਜ ਦੇਖ ਲੋ ਕਾਲਜ ਵੀ ਗੌਰਮੈਂਟ ਦੇ ਜੋ ਅੰਡਰ ਆਂਦੀ ਏ, ਕਿੰਨਾ ਉਹਨਾਂ ਦੀ ਫੀਸ ਨਾ ਦੇ ਬਰਾਬਰ ਹੈ। ਉਹੀ ਤੁਸੀਂ ਜੇ ਤੁਸੀਂ ਪ੍ਰਾਈਵੇਟ ਕਰੋਗੇ ਤਾਂ ਤੁਹਾਨੂੰ ਕਿੰਨਾ ਪੇ ਕਰਨਾ ਪਏਗਾ ਉਹਦੇ ਲਈ। ਹਨਾ ਸਾਰੇ ਇੱਕੋ ਜਿਹੇ ਨਹੀਂ ਹੈ ਕਿ ਪੇ ਕਰ ਸਕਦੇ ਐ।
ਜਿਹੜੇ ਗੌਰਮੈਂਟ ਸੈਕਟਰ ਵਗੈਰਾ ਜਿਹੜੇ ਗੌਰਮੈਂਟ ਕੋਲਜ ਵਗੈਰਾ ਹੈਗੇ ਨੇ ਉਹਨਾਂ ਦੀ ਜਿਹੜੀ ਵੈਲਿਊ ਹੈ ਨਾ ਉਹਨੇ ਜਿਹੜੀ ਯੂਨੀਵਰਸਿਟੀ ਨਾਲ ਜੁੜਦੀ ਹੈ ਮੇਰੇ ਖਿਆਲ ਤੁਸੀਂ ਦੇਖਿਆ ਹੋਨਾ। ਕੇ ਯੂਕੇ ਯੂਨੀਵਰਸਿਟੀ ਹੈਗੀ ਆਪਣਾ।
ਹੂੰ-ਹੂੰ
ਇਹ ਵੀ ਗੌਰਰਮੈਂਟ ਦੇ ਅੰਦਰ ਆਂਦੀ ਅੰਡਰ ਆਂਦੀ ਪਰ ਦੀ ਹੈ ਨਾ ਵੈਲਿਊ ਖ਼ਤਮ ਹੋ ਗਈ ਹੈ ਮੰਨ ਲਓ ਕਿਸੇ ਬੰਦੇ ਨੇ ਨਾ, ਜੋਬ ਵਗੈਰਾ ਕਰਨੀ ਹੈ।
ਹਮ-ਹਮ
ਮੇਰੇ ਖਿਆਲ ਤੇ ਐ ਸੈਕਟਰ ਜਿਹੜਾ ਹੈਗਾ ਕੇ ਯੂਕੇ ਯੂਨੀਵਰਸਿਟੀ ਦੇ ਬੰਦੇ ਇਹਨਾ ਤੋਂ ਮਤਲਬ ਕਈ ਮਿਨੀਮਮ ਬੰਦਿਆਂ ਦੀ ਜੋਬਸ ਲੱਗਦੀਆਂ ਕਿਉਂਕਿ ਇਹਨਾਂ ਦੇ ਜਿਹੜੇ ਅੰਦਰ ਜਿਹੜੀ ਕੰਪ ਨੀਜ ਵਗੈਰਾ ਆਂਦੀਆਂ ਨਾ, ਬਉਹ ਵੀ ਬੰਦੇ ਨੂੰ ਇੰਨਾ ਹਾਈਲੀ ਪੈਜ ਨਹੀਂ ਦੇ ਪਾਉਂਦੀ ਬੰਦੇ ਦੀ, ਪੇ ਸਕਿੱਲ ਦੇ ਅਕੋਰਡਿੰਗ
ਹੂੰ
ਪ੍ਰਾਈਵੇਟ ਯੂਨੀਵਰਸਿਟੀਜ਼ ਹੋ ਗਈਆਂ, ਉਹਨਾਂ ਦਾ ਜਿਹੜਾ ਆ ਕਿ ਬਈ ਉਹਨਾਂ ਦੀ ਜਿਹੜੀ ਪੈਕੇਜ ਵੀ ਹੁੰਦੇ ਆ ਨਾ ਸੈਲਰੀ ਵਗੈਰਾ ਲੱਗਦੀ ਆ। ਬੰਦੇ ਦੀ ਸਕਿੱਲ ਬੇਸ 'ਤੇ ਲੱਗਦੀ ਹੈ ਔਰ ਬੰਦੇ ਦੀ ਐਜੂਕੇਸ਼ਨ ਬੇਸ 'ਤੇ ਵੀ ਲੱਗਦੀ ਹੈ।
ਠੀਕ ਹੈ ਲੇਕਿਨ ਐਜੂਕੇਸ਼ਨ ਤਾਂ ਦੇਖੋ ਅਸੀਂ, ਜੀ ਮੈਂ ਮੰਨ ਰਹੀ ਹਾਂ ਠੀਕ ਹੈ। ਲੇਕਿਨ ਐਜੂਕੇਸ਼ਨ ਦਾ ਦੇਖੋ ਨਾ ਇੱਕ ਪਰਸਨ ਜਿਹੜਾ ਪੜ੍ਹਨ ਵਾਲਾ ਬੱਚਾ ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰਾਈਵੇਟ ਚ ਪੜ ਕੇ ਅੱਛੀ ਜੋਬ ਲੈ ਸਕਦਾ ਹੈ ਤਾਂ ਨੀ ਗਰਮੈਂਟ ਸਕੂਲ ਵਾਲੇ ਗਰਮੈਂਟ ਕਾਲਜ ਵਾਲਿਆਂ ਨੂੰ ਅੱਛੀ ਜੋਬ ਮਿਲ ਦੀ ਐ
ਨਹੀਂ ਬਿਲਕੁਲ- ਬਿਲਕੁਲ ਸਹੀ ਗੱਲ ਹੈ ਤੁਹਾਡੀ ਸਹੀ ਗੱਲ ਹੈ ਆਪਣਾ ਦੇਖੋ ਹੁਣ ਕਿਸ ਜ਼ਰੂਰੀ ਥੋੜ੍ਹੀ ਹੈ ਹਰ ਬੰਦਾ ਪ੍ਰਾਈਵੇਟ ਜੋਬ ਵੀ ਕਰਦਾ ਕੁਛ ਬੰਦੇ ਗਵਰਮੈਂਟ ਜੋਬ ਦੇ ਪ ਪਰਸ ਵੀ ਕਲੀਅਰ ਕਰ ਲੈਂਦੇ ਐ।
ਬਿਲਕੁਲ।
ਤੇ ਉਹਨਾਂ ਦਾ ਇਹ ਫਾਇਦਾ ਵੀ ਹੈਗਾ ਗੌਰਮੈਂਟ ਜੋਬ ਕਰਨ ਦਾ, ਬਈ ਉ ਉਹਨਾ ਦੇ ਨਾਮ ਦੇ ਨਾਲ ਗਰਮੈਂਟ ਦੀ ਪਾਵਰ ਲੱਗ ਜਾਂਦੀ ਐ, ਉਹਨਾਂ ਨੂੰ ਆਪਣਾ ਏ ਤੇ ਗੌਰਮੈਂਟ। ਦੇਖੋ ਹੋਸਪੀਟਲਸ ਹੈਗੇ ਨੇ ਜਾਂ ਰੇਲਵੇ ਜਿਹੜੇ ਹੈਗੇ ਨੇ। ਉਹਨਾਂ ਦਾ ਨਾ ਇਹ ਚੀਜ਼ ਦਾ ਫ੍ਰਰੀ ਹੋ ਜਾਂਦਾ ਐ।
ਹਮ ਬਿਲਕੁਲ ਫੈਸਿਲਿਟੀ ਬਹੁਤ ਦਿੰਦੀ ਹੈ ਗਰਮੈਂਟ। ਜੀ-ਜੀ। ਹੂੰ। ਬਸ ਏਦਾਂ ਐ, ਮੈਨੂੰ ਲੱਗਦਾ ਏ ਕਿ ਸਾਡੇ ਜੋ ਇੱਥੇ ਐਜੂਕੇਸ਼ਨ ਸਿਸਟਮ ਐ ਨਾ ਥੋੜ੍ਹਾ ਹੋਰ ਇੰਪਰੂਵ ਹੋਣਾ ਚਾਹੀਦਾ ਐ। ਮੈਂ ਬਾਕੀ ਜਿੱਦਾਂ ਦੇਖਦੀ ਆ ਅਗਰ ਕੰਪੇਅਰ ਕਰੋ ਅ ਬਾਕੀ ਕਿਸੀ ਹੋਰ ਕੰਟਰੀਜ਼ ਦੇ ਨਾਲ। ਤਾਂ ਜਿੱਦਾਂ ਬਾਹਰ ਮਤਲਬ ਬੋਅਤ ਈ ਤੁਹਾਨੂੰ ਐਜੂਕੇਸ਼ਨ ਬੋਤ ਸਸ ਟੀ ਵੀ ਐ ਔਰ ਤੁਹਾਨੂੰ ਪ੍ਰੈਕਟੀਕਲ ਜ਼ਿਆਦਾ ਕਰਵਾਂਦੇ ਐ ਥਿਓਰੀਕਲ ਤੋਂ ਜ਼ਿਆਦਾ। ਆਹ ਮੈਨੂੰ ਲੱਗਦਾ ਪ੍ਰੈਕਟਿਕਲ ਬੱਚੇ ਨੂੰ ਕਰਵਾਣਾ ਚਾਹੀਦਾ ਥਿਓਰੀ ਤੋਂ ਜ਼ਿਆਦਾ। ਕਿਉਂਕਿ ਲਾਈਫ ਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਹੋਣਾ ਪੈਂਦਾ ਥਿਊਰੀ ਤੇ ਤੁਹਾਡੇ ਕਿਤੇ ਮੈਨੂੰ ਲੱਗਦਾ ਕੰਮ ਆਂਦੀ ਵੀ ਨੀ ਐ।
ਬਿਲਕੁਲ-ਬਿਲਕੁਲ ਤੁਸੀਂ ਸਹੀ ਗੱਲ ਕੀਤੀ।
ਚੀਜ਼ ਦੀ ਲੇਕਿਨ ਪ੍ਰੈਕਟੀਕਲ ਜ਼ਰੂਰ ਆਉਣਾ ਚਾਹੀਦਾ ਇਨਸਾਨ ਨੂੰ।
ਬਿਲਕੁਲ-ਬਿਲਕੁਲ।
ਹੂੰ।
ਅੱਜ ਕੱਲ੍ਹ ਤਾਂ ਅਵਾ ਵੀ ਹੈ ਨਾ ਕਿ ਬੰਦਾ ਜਿਹੜੇ ਦੇਖੋ ਪਹਿਲੇ ਐਜੂਕੇਸ਼ਨ ਦੀ ਵੈਲਿਊ ਵੀ ਹੁੰਦੀ ਸੀ। ਮੰਨ ਲੋ ਪਹਿਲੇ ਬੰਦੇ ਨੂੰ ਆਪਣਾ ਡਿਗਰੀ ਮੰਨ ਲੋ ਕਿਸੇ ਬੰਦੇ ਨੇ ਕੋਈ ਡਿਗਰੀ ਕੀਤੀ ਹੁਣ ਦੀ ਐ ਉਹਨੂੰ ਉਹਦੇ ਡਿਗਰੀ ਦੇ ਬੇਸ ਤੇ ਜੋਬਸ ਵਗੈਰਾ ਬਹੁਤ ਜਲਦੀ ਮਿਲ ਜਾਂਦੀਆਂ ਸੀ ਨਾ। ਕਿਉਂਕਿ ਪਹਿਲੇ ਦੇ ਟਾਈਮ ਆਪਣਾ ਬੰਦੇ ਇੰਨੇ। ਪੜ੍ਹੇ ਲਿਖੇ ਨੀ ਹੁੰਦੇ ਸੀ। ਹਰ ਫੈਮਲੀ ਚੋਂ ਇੱਕ ਅੱਧਾ ਬੰਦਾ ਪੜ੍ਹਿਆ ਲਿਖਿਆ ਹੁੰਦਾ ਸੀ। ਤੁਸੀਂ ਵੀ ਦੇਖਿਆ ਹੋਣਾ। ਜਿਹਨੇ ਮੰਨ ਲਓ ਮਾਸਟਰਸ ਵਗੈਰਾ ਕੀਤੀ ਹੁੰਦੀ ਸੀ।
ਹੂੰ- ਹੂੰ- ਹੂੰ।
ਜਾਂ ਤੇ ਉਹੀ ਜੋਬ ਕਰੈਕ ਕਰ ਪਾਉਂਦਾ ਸੀ ਕਿਉਂਕਿ ਉਹਦੀ ਡਿਗਰੀ ਦੀ ਨਾ ਜਿਹੜੀ ਵੈਲਿਊ ਹੁੰਦੀ ਸੀ। ਨ ਮੰਨ ਲੋ ਬੀ ਕੋਮ ਦੀ ਡਿਗਰੀ ਮਿਲਗੀ ਕੋਈ ਬੀ ਬੀ ਏ ਦੀ ਮਿਲਗੀ। ਕਿਸੇ ਨੂੰ ਬੀ ਏ ਦੀ ਮਿਲਗੀ। ਉਹ ਨੂੰ ਫਿਰ ਉਹਨਾਂ ਦੀ ਬੇਸ ਤੇ ਨਾ ਜੋਬਸ ਕਾਫ਼ੀ ਜਲਦੀ ਮਿਲ ਜਾਂਦੀਆਂ ਸੀ। ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਹੀ ਔਰ ਅੱਜ ਕਲ ਆਪਣਾ ਆ। ਤੁਸੀਂ ਡਿਗਰੀ ਤੇ ਜੋਬ ਲੈਣ ਜਾਓਗੇ ਨਾ, ਤੁਸੀਂ ਕਹੋਗੇ ਮੇਰੇ ਕੋਲ ਕੋਈ ਸਕਿੱਲ ਨੀ ਹੈਗੀ। ਮੈ ਇਨਾ ਪੜ੍ਹਿਆ ਤਾਂ ਮੈਨੂੰ ਥੋੜ੍ਹਾ ਥੋੜਾ ਕੰਮ ਆਉਂਦਾ ਹੈ, ਪਰ ਤਾਨੂੰ ਨਾ ਫਿਰ ਉਸ ਹਿਸਾਬ ਨਾਲ ਜੋਬ ਨੀ ਦੇਣਗੇ ਨਾ ਉਹ। ਤੁਹਾਡੀ ਜਿਹੜੀ ਮੰਨ ਲਓ, ਤੁਸੀਂ ਆਪਣੇ ਫੀਸ ਵਗੈਰਾ ਲਾ ਕੇ ਤੁਸੀਂ ਇੰਨੀ ਸਟੱਡੀ ਕੀਤੀ। ਜਦ ਤੱਕ ਤੁਹਾਡੇ ਅੰਦਰ ਕੋਈ ਸਕੀਲੇ ਹੀ ਨਹੀਂ ਹੈਗੀ।
ਹੂੰ, ਨਈ ਇਹ ਤਾਂ ਅੱਜ ਕੱਲ ਸਭ ਤੋਂ ਪਹਿਲਾਂ ਇੰਪੋਰਟੈਂਟ ਹੋ ਕਿ ਐਜੂਕੇਸ਼ਨ ਦੇ ਨਾਲ-ਨਾਲ ਤੁਹਾਨੂੰ ਸਕਿੱਲ ਆਉਣਾ ਬਹੁਤ ਜ਼ਰੂਰੀ ਹੈ ਹਨਾ ਜਿਸ ਚੀਜ਼ ਦੇ ਬਾਰੇ ਤੁਸੀਂ ਸਟੱਡੀ ਕਰ ਰਹੇ ਹੋ, ਉਹਦੇ ਨਾਲ ਆਪਣਾ ਸਕਿੱਲ ਲੈ ਕੇ ਬਹੁਤ ਜ਼ਰੂਰੀ ਐ ਜਾਣਾ। ਪਹਿਲੇ ਸਈ ਕਹਿ ਰੇ ਜੋਬ ਆਰਾਮ ਨਾਲ ਮਿਲ ਜਾਂਦੇ ਸੀ ਹੁਣ ਜੋਬ ਆਰਾਮ ਨਾਲ ਮਿਲ ਦੀਆ ਨੀ ਕਿ ਪਹਿਲੇ ਪੁੱਛਦੇ ਕਿ ਤੁਹਾਡਾ, ਤੁਸੀਂ ਕੀ ਸਿੱਖਿਆ ਹੋਇਆ ਉਸ ਬਾਰੇ ਦੇ ਵਿੱਚ ਤੁਸੀਂ ਕੀ ਪ੍ਰੈਕਟੀਕਲ ਕੀ ਤਾਂ ਮੈਂ ਇਹ ਤਾਂ ਕਹਿੰਦੀ ਆ, ਅਜ ਕੱਲ੍ਹ ਪ੍ਰੈਕਟੀਕਲ ਕਰਨਾ ਬਹੁਤ ਜ਼ਰੂਰੀ ਐ ਥਿਓਰੀ ਦੇ ਇਲਾਵਾ।
ਬਿਲਕੁਲ- ਬਿਲਕੁਲ।
ਹਾਂਜੀ- ਹਾਂਜੀ। ਨਈ ਆਪਣਾ ਮੰਨਲਓ ਕੋਈ ਇਹੇ ਆਪਣਾ ਬੀ ਸੀ ਏ ਵਗੈਰਾ ਕੀ ਕੀਤੀ ਸੋ ਉਹ ਫਿਰ ਇੰਨੀਅਰਿੰਗ ਵਿੱਚ ਲਿਖ ਦਿੰਦਾ ਐ ਨਾ, ਮੈਂ ਮੈਨੂੰ ਐਂ ਲੈ ਹੋ ਜਾਂਦੀ ਬਹੁਤ ਵਧੀਆ ਤਰ੍ਹਾਂ ਫੇਰ ਉਸ ਤੋਂ ਰਿਲੇਟਿਡ ਉਹਦੇ ਪ੍ਰੈਕਟੀਕਲ ਸ ਵੀ। ਕਰਾਉਂਦੇ ਐ ਉਹਦਾ ਇੰਟਰਵਿਊ ਚ ਦੇਖਦੇ ਐ ਬਈ ਉਹਨੂੰ ਕਿੰਨਾ ਕਲੀਅਰ ਐ ਤੇ ਬੇਸਿਕ ਤੇ ਨੋਲੇਜ ਵੀ ਪੁੱਛਦੇ ਆ ਉਹਦੀ। ਫੇਰ ਉਹਨੂੰ ਉਹਦੀ ਅਕੋਰਡਿੰਗ ਹੀ ਪੈਕੇਜ ਮਿਲਦਾ ਫਿਰ ਸੈਲਰੀ ਦਾ ਵੀ ਜੇ ਉਹ ਵਧੀਆ ਕਰਦਾ ਹੈ ਉਹਨੂੰ ਫੇਰ ਉਹਦੇ ਅਕੋਰਡਿੰਗ ਬੇਸ ਸ਼ਾਇਦ ਸੈਲਰੀ ਵਗੈਰਾ ਦਿੰਦੇ ਨੇ।
ਬਿਲਕੁਲ ਬਿਲਕੁਲ ਇਹ ਤਾਂ ਹ ਕਿ ਅੱਜ ਦੇ ਜੋ ਐਜੂਕੇਸ਼ਨ ਸਿਸਟਮ ਚ ਇਹ ਚ ਚੀਜ਼ ਜ਼ਰੂਰ ਕਰਤੀ ਕਿ ਬੱਚੇ ਨੂੰ ਬੱਚ ਤੇ ਕੰਪਿਊਟਰ ਦੇ ਵਿੱਚ ਬੱਚਿਆਂ ਨੂੰ ਪਰਫੈਕਟ ਕਰ ਦਿੰਦਾ ਜਿੱਥੇ ਬੱਚਾ ਸਕੂਲ ਪਾਸ ਆਊਟ ਕਰਦਾ ਔਰ ਉਹਦੇ ਇਲਾਵਾ ਲੈਂਗੁਏਜ ਤੇ ਬਹੁਤ ਜ਼ੋਰ ਦਿੰਦੇ ਆ ਅੱਜ - ਕੱਲ੍ਹ ਕਿ ਥੋਨੂੰ ਇੱਕ ਲੈਂਗੁਏਜ ਫੋਰਨ ਲੈਂਗੁਏਜ ਆਉਣੀ ਸਾਨੂੰ ਬਹੁਤ ਜ਼ਰੂਰੀ ਐ ਤਾਂ ਮੈਨੂੰ ਲੱਗਦਾ ਜ ਤੇ ਬੱਚੇ ਪਾਸ ਕਰਦੇ ਨਾ ਟਵਲਥ ਪਾਸ ਆਊਟ ਕਰਦੇ ਬੱਚਿਆਂ ਨੂੰ ਇੱਕ ਲੈਂਗੁਏਜਔ ਕ ਕੰਪਿਊਟਰ ਦੋਨੇ ਹੀ ਬੱਚੇ। ਟ੍ਰੇਡ ਹੋ ਜਾਂਦੇ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਹੈਲਪ ਕਰਦੀ ਇਹ ਚੀਜ਼ ਵੀ ਬੱਚਿਆਂ ਨੂੰ ਜੋਬ ਲਈ।
ਬਿਲਕੁਲ ਬਿਲਕੁਲ ਜੀ ਆਣ ਆਲਾ ਟਾਈਮ ਦੇਖੋ ਏ ਆਈ ਵਗੈਰਾ ਦਾ ਹੈਗਾ ਅਗਰ ਤੁਹਾਨੂੰ ਏ ਆਈ ਦੀ ਲੈਂਗੁਏਜ ਵਗੈਰਾ ਨਹੀਂ ਆਉਣਗੀਆਂ ਫੇਰ ਤਾਂ ਆਪਾਂ ਦੇਖੋ ਪਤਾ ਕੀ ਹੈ। ਸਾਡਾ ਦੇਸ਼ ਉੰਝ ਜੇ ਕੁਛ ਬਹੁਤ ਟੈਮ ਪਿੱਛੇ ਹੈਗਾ ਮੰਨ ਲਓ ਵਿਸ਼ਈਆ ਤੋਂ ਆਪਾਂ ਫੇਰ ਹੋਰ ਪਿੱਛੇ ਰਹਿ ਜਾ ਗਏ, ਫਿਰ ਸਾਨੂੰ ਕੰਪਿਊਟਰ ਚਲਾਉਣਾ ਨੀ ਆਊਗਾ ਕਾਦੇ।
ਹਮ-ਹਮ-ਹਮ-ਹਮ ਬਿਲਕੁਲ। ਚਲੋ ਬੱਚਿਆਂ ਨੂੰ ਕਾਫ਼ੀ ਅੱਜ ਕੱਲ੍ਹ ਦਾ ਨੌਲੇਜ ਨਾਲ ਨਾਲ ਦਿੰਦੇ ਐ, ਬੱਚਿਆਂ ਨੂੰ ਕਾਉਂਸਲਿੰਗ ਵੀ ਕਰਦੇ ਐ ਕਿ ਤੁਹਾਨੂੰ ਫਿਊਚਰ ਚ ਕੀ ਕਰਨਾ ਕਿੱਦਾਂ ਕਰਨਾ ਆ। ਐਜੂਕੇਸ਼ਨ ਤਾਂ ਬਹੁਤ ਸੁਧਾਰਿਆ ਐ ਪਹਿਲੇ ਨਾਲੋਂ, ਲੋਕ ਹੁਣ ਇਸ ਚੀਜ਼ ਦੇ ਬਾਰੇ ਪਹਿਲੇ ਬੱਚੇ ਨਹੀਂ ਪੜ੍ਹਦੇਿ ਦੇ ਲੋਕ ਪੇਰੈਂਟਸ ਕਹਿੰਦੇ ਚਲੋ ਨਹੀਂ ਪੜ੍ਹੇ ਇਹਨੂੰ ਨੌਕਰੀ ਤੇ ਲਗਾ ਦੋ। ਲੇਕਿਨ ਹੁਣ ਪੇਰੈਂਟਸ ਵੀ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਪੜ੍ਹਾਣਾ ਬਹੁਤ ਜ਼ਰੂਰੀ ਏ ਕਿਸੇ ਵੀ ਤਰੀਕੇ ਨਾਲ। ਓਕੇ ਜੀ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ।
ਹ।